ਸ੍ਰੀ ਅਕਾਲ ਜੀ,
ਕਾਲ,
ਹੋਰ ਕੀ ਹਾਲ ਚਾਲ,
ਵਧੀਆ ਤੁਸੀਂ ਸੁਣਾਓ। ਹੋਰ ਕੀ ਹੁੰਦਾ ਪਿਆ।
ਬਸ ਰੋਟੀ ਖਾਣ ਲੱਗੇ ਆ।
ਅੱਛਾ ਰੋਟੀ ਖਣ ਦੀ ਤਿਆਰੀ ਹੋ ਗਈ ਐ।
ਹਾਂਜੀ,
ਸਹੀ ਐ ਹੋਰ ਸੁਣਾਓ। ਮੌਸਮ ਕਿਵੇਂ ਤੁਹਾਡੇ ਇੱਥੇ,
ਮੌਸਮ ਬਾਰਿਸ਼ ਵਾਲਾ ਮੌਸਮ ਹੈਗਾ।
ਅੱਛਾ, ਉਸ ਟੈਮ ਆਇਆ ਸੀ ਤੁਹਾਡੇ ਫੋਨ ਤੇ ਵੀ ਅਲਰਟ ਜਿਹੜਾ ਆਇਆ ਸੀ।
ਹਾਂ ਅਲਰਟ ਆਇਆ ਸੀ, ਟਿਗ ਟਿਗ ਟਿਗ ਟੀ ਟੀ ਟੀ ਐਸਾ ਚੱਲ ਰਿਹਾ ਸੀ ਪੂਰੇ ਹੋਰ ਵੀ ਦੋ ਤਿੰਨ ਫੋਨ ਪਏ ਸੀ ਉਹਦੇ ਤੇ ਵੀ ਸਾਇਰਨ ਵੱਜਿਆ ਬਹੁਤ ਜ਼ੋਰ ਜ਼ੋਰ ਦੀ,
ਸਾਰਾ ਇੱਕ ਦਮ ਹੀ ਬਜਦਾ ਸੀ ਔਫਿਸ ਚ ਜਿੰਨੇ ਵੀ ਬੰਦੇ ਸੀ ਸਾਡੇ ਉੱਥੇ ਸਾਰਿਆਂ ਦੇ ਫੋਨ ਇਕਦਮ ਜ਼ੋਰ ਜ਼ੋਰ ਦੀ ਵੱਜਣਗੇ ਅਲਰਟ ਟਰੀ
ਇਹ ਅਲਰਟ ਆਇਆ ਕਿ ਤਿੰਨ ਘੰਟੇ ਬਾਅਦ ਬਹੁਤ ਤੇਜ਼ ਬਾਰਿਸ਼ ਆਏਗੀ ਤੂਫ਼ਾਨ ਆਏਗਾ। ਮਤਲਬ ਹਾਲੇ ਤੱਕ ਤੇ ਆਇਆ ਨ
ਬਾਰਿਸ਼ ਤੇ ਆਈ ਸੀ ਥੋੜੀ ਜੀ
ਬਾਰੇ ਪਹਿਲੇ ਆਈ ਬਹੁਤ ਤੇਰ ਹੋ ਗਈ ਫਿਰ ਉਸ ਤੋਂ ਬਾਅਦ ਫਿਰ
ਅੱਛਾ, ਨਾ ਸਾਡੇ ਸਾਡੇ ਇੱਥੇ ਨੀ ਆਈ। ਸਾਡੇ ਇੱਥੇ ਆਈ ਬਸ ਦਸ ਮਿੰਟ ਬਾਰਿਸ਼ ਹੋਈ ਇੱਕਦਮ ਬਿਲਕੁਲ ਕੋੂਲੀ ਰੋਕੋ ਜੀ ਉਹਦੇ ਬਾਅਦ ਤੇ ਹੁਮਸ ਹੁਮਸ ਜੀ ਹੋਈ ਜਿਵੇਂ
ਨਹੀਂ ਇੱਥੇ ਮੌਸਮ, ਅੱਛਾ ਹੋ ਗਿਆ ਹੁਣ ਠੰਡਾ- ਠੰਡਾ ਮੌਸਮ ਹੋ ਗਿਆ
ਨਹੀਂ ਤਾਂ ਇੰਨੀ ਜ਼ਿਆਦਾ ਗਰਮੀ ਹੋ ਗਈ ਹੈ। ਪੂਰਾ ਅੱਛਾ ਹੋ ਜਾਨਾ
ਬਾਹਰ ਨਿਕਲਣ ਦਾ ਮਨ ਵੀ ਨੀ ਕਰਦਾ ਸੀ ਬਹੁਤ
ਹਾਂ ਉਹ ਤੇ ਹੈ ਈ ਐ, ਬਾਹਰ ਤਾਂ ਚੱਲਦੇ ਲੂ ਹਾਲੇ ਵੀ ਚੱਲਦੇ ਐ ਹੂ। ਮੌਸਮ ਈ ਹੁਣ ਗਰਮੀ ਦਾ ਇਸ ਟਾਈਮ ਤੇ ਐਵੇਂ ਹੋਣਾ ਮੌ ਸਮ ਮੈਂ ਕਹਿ ਰਿਹਾ ਮੌਸਮ ਮੌਸਮ ਈ ਗਰਮੀ ਦਾ ਏ ਇਸ ਟਾਈਮ ਤੇ ਏਦਾਂ ਹੀ ਰਹਿਣੀ ਏ।
ਹੱਲੇ ਇੰਨੀ ਹਲੇ ਜੂਨ-ਜੁਲਾਈ ਦਾ ਮਹੀਨਾ ਪਿਆ ਏ ਗਰਮੀ ਵਾਲਾ।
ਇਹ ਦੇਸ ਤੇ ਐਵੇਂ ਈ ਗਰਮੀ ਰਹਿਣੀ।
ਹੂੰ ਠੰਡਾ -ਠੰਡਾ ਪੀਓ ਸ਼ਰਬਤ। ਪੀਓ। ਜੂਸ ਪੀਓ ਠੰਡਾ-ਠੰਡਾ ਗੰਨੇ ਦਾ ਜੂਸ ਪੀਓ, ਮੁਸੰਮੀ ਦਾ ਜੂਸ ਪੀਓ, ਆਮ ਰਸ ਪੀਓ, ਆਮ ਰਸ ਤੇ ਬਹੁਤ ਠੰਡਾ ਦਿਨ ਠੰਡਕ ਦਿੰਦਾ ਹੀ ਅੰਦਰ।
ਬਣਾਇਆ ਸੀ ਮੈਂ। ਬਣਾਇਆ ਸੀ ਵਾਈਫ ਨੇ ਦੋ-ਚਾਰ ਦਿਨ।
ਅੱਛਾ, ਨਹੀਂ ਉਹ ਬਹੁਤ ਅੱਛਾ ਰਹਿੰਦਾ ਏ, ਡਾਇਜਸਟ ਕਰ ਦਾ ਏ ਬੋਡੀ ਨੂੰ। ਸਭ ਖਾਧਾ-ਪੀਤਾ
ਅੱਛਾ ਜੀ, ਅੱਛਾ-ਅੱਛਾ।
ਨਾਲ ਗਰਮੀ ਨੀ ਲੱਗਦੀ।
ਹਾਂ ਲੂ ਨਹੀਂ ਲੱਗਦੀ ਉਹਦੇ ਨਾਲ ਮੈਂ ਸੁਣਿਆ।
ਹੂੰ ਗੂੰਦ ਵਿੱਚ ਗੂੰਦ ਵਾਲਾ ਉਹ ਪੀਓ ਨਿੰਬੂ ਪਾਣੀ, ਬਣਾ ਕੇ ਉਹਦੇ ਨਾਲ ਵੀ ਗਰਮੀ ਨਿਕਲਦੀ ਹੈ ਬਾਹਰ।
ਅੱਛਾ
ਜਿਹਨਾਂ ਨੂੰ ਨਕਸੀਨ ਵਗੈਰਾ ਆਂਦੀ ਏ ਉਹ ਉਹਨਾਂ ਨੂੰ, ਉਹ ਜ਼ਿਆਦਾ ਅੱਛੀ ਫਾਇਦੇਮੰਦ ਹੁੰਦੀ ਹੈ।
ਠੰਡੀ ਹੁੰਦੀ ਹੈ ਨਾ ਉਹ ਵੀ ਗੂੰਦ ਵੀ ਠੰਡੀ ਹੁੰਦੀ ਹੈ।
ਹੂੰ-ਹੂੰ
ਉਹ ਵੀ ਜਾ ਕੇ ਅੰਦਰ ਠੀਕ ਕਰਦੀ ਏ।
ਹੂੰ ਕੋਸ਼ਿਸ਼ ਕਰੋ ਸਵੇਰੇ-ਸਵੇਰੇ ਪੀਓ, ਗੂੰਦ ਵਾਲਾ ਕੋਈ ਸ਼ਰਬਤ ਬਣਾ ਕੇ, ਨਿੰਬੂ ਪਾਣੀ ਬਣਾ ਕੇ। ਫਿਰ ਪੂਰਾ ਦਿਨ ਭੁੱਖ ਨੀ ਲੱਗਦੀ।
ਅੱਛਾ-ਅੱਛਾ। ਹਾਂ ਨਹੀਂ ਉਹ ਤਾਂ ਵਧੀਆ ਏ ਮੈਂ ਵੀ ਸੁਣਿਆ ਵਧੀਆ
ਹਾਂਜੀ
ਹੋਰ ਸੁਣਾਓ ਕੀ ਚੱਲਦਾ ਪਿਆ